ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ
ਵਧੀਆ ਜੀ
ਹੋਰ ਹੋਰ ਹਾਂਜੀ ਕਿੱਦਾਂ ਫੋਨ ਕੀਤਾ
ਵਧੀਆ ਜੀ ਮੈਂ ਕਿਹਾ ਕੋਲ ਲਾ ਲਈਏ ਹੋਰ ਕੀ ਕਰਦੇ ਪ
ਕੁਛ ਵੀ ਨੀ ਅੱਜ ਬਸ ਪਹਿਲਾਂ ਘਰ ਰਹੇ ਫਿਰ ਮੇਰੀ ਫਰੈਂਡ ਦਾ ਮੈਸੇਜ ਆ ਗਿਆ। ਕੋਈ ਚੱਲਦਾ ਹੈਗਾ ਕੋਈ ਮਾਰਕਸ ਚੱਲਦਾ ਹੋਗਾ ਵੀ ਫਿਰ ਕੀਰਤਨ ਕਰਨਾ ਡੇਢ ਘੰਟਾ ਉੱਥੋਂ ਆਏ ਕੀ ਹੁਣ ਉਹਨਾਂ ਨੇ ਲੰਗਰ ਪਾਣੀ ਦਾ ਕੀਤਾ ਸੀ।
ਅੱਛਾ ਅੱਛਾ ਕਿੰਨਾ ਦਾ ਕੀਰਤਨ ਸੀ।
ਉਹ ਕੀ ਕਹਿੰਦੇ ਆ ਰਾਧਾ ਰਾਣੀ ਦਾ ਉਹ ਕੀ ਬੋਲਦੇ ਆ ਰਾਧਾ ਰਾਣੀ ਦਾ ਬਰਸਾਨੇ ਵਾਲੀ ਵਰਿੰਦਾਵਨ ਤੋਂ ਵਰਿੰਦਾਵਨ ਤੋਂ ਕੋਈ ਉਹਨਾਂ ਨੂੰ ਸੰਦੇਸ਼ ਆਇਆ ਹਨਣਾ ਕਿ ਡੇਢ ਡੇਢ ਘੰਟਾ ਆਪਣੇ ਆਪਣੇ ਘਰ ਪਾਠ ਕਰੋ। ਕੋਈ ਪੋਸਟ ਮਾਰਕ ਪਤਾ ਨੀ ਕੀ ਕੋਈ ਚੱਲਦਾ ਪਿਆ ਵੀ ਇਹ ਮਹੀਨੇ ਪੂਰੀ ਮਹੀਨੇ ਬਾਣੀ ਪੜ੍ਹੋ ਪਾਠ ਕਰੋ ਤੁਹਾਡਾ ਲੱਗੇਗਾ ਹੂੰ
ਕਿੰਨੇ ਤੋਂ ਕਿੰਨੇ ਸੀ ਕੀਰਤਨ
ਕੀਰਤਨ ਸੀ ਸਾਢੇ ਪੰਜ ਤੋਂ ਲੈ ਕੇ ਸਾਢੇ ਸੱਤ ਪੌਣੇ ਅੱਠ ਵਜੇ ਤੱਕ ਹੂੰ
ਘਰ ਘਰਦੇ ਸੀ ਜਾਂ ਗਲੀ ਚ'ਸੀ
ਨਹੀਂ ਨਹੀਂ ਨਹੀਂ ਮੈਂ ਮਤਲਬ ਉਹਨਾਂ ਦੀ ਬੈਸਟ ਫਰੈਂਡ ਹੈ। ਇੱਕ ਮੈਨੂੰ ਬੁਲਾਇਆ ਤਾ ਅਸੀਂ ਇੱਕ ਉਹਨਾਂ ਦੀ ਬੇਟੀ ਇੱਥੇ ਹੀ ਵਿਆਹੀ ਉਹ ਆਈ ਦੀ ਸੀ ਉਹਨਾਂ ਦਾ ਜਵਾਈ ਸੀ ਇੱਕ ਉਹਨਾਂ ਦੀ ਪਤਾ ਨੀ ਭੂਆ ਦੀ ਪਤਾ ਨੀ ਤਾਏ ਚਾਚੇ ਦੀ ਕੁੜੀ ਬਸ ਆਪਾਂ ਪੰਜ ਸੱਤ ਜਣੇ ਸੀ। ਤੇ ਮੇਰੀ ਬੇਟੀ ਗਈ ਸੀ ਨਾਲ, ਨਾਲ ਮੇਰੀ ਜਠਾਨੀ ਦੀ ਬੇਟੀ, ਦਰਾਣੀ ਦੀ ਬੇਟੀ, ਬਸ ਪੰਜ ਸੱਤ ਅੱਠ ਦਸ ਜਣੇ ਸੀ, ਮਤਲਬ ਕਿ ਉਹ ਕਹਿੰਦੇ ਕਿ ਰੂਮ ਵੀ ਥੋੜਾ ਛੋਟਾ ਸੀ ਤੇ ਗਰਮੀ ਵੀ ਹੈ, ਇਸ ਕਰਕੇ ਉਹਨਾਂ ਨੇ ਰੂਮ ਦੇ ਅੰਦਰ ਹੀ ਬਸ ਕੀਤਾ ਕੀਰਤਨ ਡੇਢ ਘੰਟੇ ਦਾ ਬਈ ਰਾਧਾ ਨਾਮ ਜਪਿਆ ਰਾਧਾ ਰਾਧਾ ਰਾਧੇ ਰਾਧਾ ਰਾਨਾ ਮਤਲਬ ਉਹਦੇ ਹੀ ਭਜਨ ਗਾਏ, ਉਹੀ ਕੀਰਤਨ ਕੀਤਾ ਕੋਈ ਬਾਹਰੋਂ ਕੋਈ ਮੁੰਡਾ ਕੀਰਤਨ ਜਿਹੜਾ ਕਰਦਾ ਹੋਏਗਾ ਇੱਕ ਬਸ ਉਹਨੂੰ ਸੱਦ ਲਿਆ
ਅੱਛਾ -ਅੱਛਾ -ਅੱਛਾ
ਹੋ, ਹੋਰ ਤੁਸੀਂ ਕੀ ਕਰਦੇ ਪੈ ਹਾਂਜੀ ਹਾਂਜੀ ਘਰ ਆ ਗਾ ਘਰ ਵੀ ਫਿਰ ਸਾਡਾ ਉਹਨਾਂ ਦੇ ਘਰ ਤੋਂ ਤੇ ਕਾਫੀ ਦੂਰ ਹੈ, ਨਾ ਫਿਰ ਸਾਨੂੰ ਐਕਟੀਵਾ ਤੇ ਆਣਾ ਪੈਂਦਾ, ਐਕਟੀਵਾ ਤੇ ਗੁੜੀਆਂ ਦੇ ਪਾਪਾ ਨੂੰ ਇੱਧਰ ਹੀ ਬੁਲਾ ਲਿਆ ਮੈਂ ਕਿਹਾ ਮੈਂ ਇਧਰ ਆਈ ਹੋਈ ਆਪਣੀ ਸਹੇਲੀ ਘਰ ਆਈ ਹੋਈ ਆ ਤੇ ਤੁਸੀਂ ਇੱਧਰੋਂ ਕੇ ਸਾਨੂੰ ਲੈ ਜਾਣਾ ਫਿਰ ਉਹ ਸਾਨੂੰ ਆਪਣੇ, ਆਏ ਫੋਨ ਕਰ ਦਿੱਤਾ ਕਿ ਮੈਂ ਨੀਚੇ ਖੜਾ ਵਾਂ ਤੁਸੀਂ ਆ ਜਾਓ, ਫਿਰ ਅਸੀਂ ਆ ਗਏ ਆਪਣੇ ਘਰ ਆ ਗਏ ਹੁਣ
ਠੀਕ ਹੈ ਜੀ, ਕੋਈ ਰੋਟੀ ਪਾਣੀ ਮੈਂ ਆਓਗੇ ਜਾਂ ਫਿਰ
ਨਹੀਂ ਨਹੀਂ ਰੋਟੀ ਤਾਂ ਫੇਰ ਬਣਾਏਗੀ ਅਸੀਂ ਤਾਂ ਖਾਏ ਆ ਤੇ ਬਾਕੀ ਤੇ ਖਾਣੀ ਨਾ ਸਭ ਨੇ ਬੱਚਿਆਂ ਨੇ ਤੇ ਖਾਣੀ ਹੈ, ਬੱਚਿਆਂ ਦੇ ਪਾਪਾ ਨੇ ਖਾਣੀ ਹੈ, ਹਾਂ ਰੋਟੀ ਬਣਾਵਾਂਗੇ ਹੁਣ ਨਾਲ ਦੁਧਤੇ ਠੰਡਾ ਬਾਅ ਹਾਗੇ,
ਮੈਂ ਕਿਹਾ ਫਿਰ ਘਰ ਜਾ,
ਹਾਂਜੀ-ਹਾਂਜੀ।
ਘਰਦਿਆਂ ਦੀ ਫਿਕਰ ਕਰਦੇ ਹੋ,
ਘਰ ਦਿਆਂ ਦੀ ਫਿਕਰ ਨਾ ਕਰਾਂਗੇ ਤੇ ਘਰਦਿਆਂ ਕਰਲੋ ਫਿਰ ਇਹ ਥੋੜੀ ਹੈ ਪਰ ਬਾਣੀ ਐ ਨੀ ਕਹਿੰਦੀ ਗਈ ਤੁਸੀਂ ਕੀਰਤਨ ਕਰੋ ਤੇ ਘਰਦਿਆਂ ਨੂੰ ਭੁੱਲ ਜਾਓ ਪਹਿਲਾਂ ਘਰ ਦੇ ਫਿਰ ਪਾਠ ਬਾਣੀ,
ਅੱਛਾ-ਅੱਛਾ-ਅੱਛਾ।
ਹਾਂ, ਉਹ ਗਲੀ ਦੇ ਬੱਚੇ ਉਹ ਮੈਂ ਚਲੀ ਗਈ ਸੀ, ਗਲੀ ਦੇ ਬੱਚੇ ਆਂਟੀ ਆ ਗਈ ਆਂਟੀ ਆ ਗਈ ਮੇਰੇ ਪਿੱਛੇ ਨਾਲ ਹੀ ਆ ਗਏ, ਫਿਰ ਉਹਨਾਂ ਨੂੰ ਪ੍ਰਸ਼ਾਦ ਦਿੱਤਾ, ਹੂੰ ਘੁੰਮਦੇ ਪਏ ਨੇ।
ਚਲੋ ਵਧੀਆ ਗੱਲ ਹੈ ਜੀ ਆਂਟੀ ਨਾ ਪਿਆਰ ਦ ਨਿਆ,
ਹਾਂ ਬਸ ਫਿਰ ਬੱਚਾ ਸਾਡਾ ਵੀ ਅਸੀਂ ਨਿਊ ਜਗ੍ਹਾ ਤੇ ਆ ਨਾ ਸਾਡਾ ਦਿਲ ਵੀ ਨੀ ਲੱਗਦਾ ਫੇਰ ਬੱਚੇ ਆ ਜਾਂਦੇ ਆ ਤੇ ਉਹਨਾਂ ਦੇ ਨਾਲ ਥੋੜਾ ਬਹੁਤਾ ਦਿਲ ਲੱਗ ਜਾਂਦਾ ਅਸੀਂ ਆਪ ਵੀ ਬੁਲਾ ਲਈਦਾ, ਆ ਜੋਓ ਬੱਚੇ ਸਾਡੇ ਕੋਲ ਅੰਦਰ ਉਹ ਤਦ ਕਰਕੇ ਆ ਜਾਂਦੇ ਨੇ ਤੇ ਕੌਣ ਕੇ ਆਉਂਦਾ ਅੱਜ ਕੱਲ ਬੱਚਿਆਂ ਨੂੰ ਭੇਜਦਾ ਵੀ। ਕੌਣ ਹੈ।
ਤੁਸੀਂ, ਜੀ ਮੈਂ, ਗ੍ਰਮਤਮ। ਤੇ ਗਏ ਸੀ।
ਮ ਹਾਂ ਉੱਥੇ ਤਾਂ ਮਾਹੋਲ ਤੇ ਬੈ ਅਤੇ ਬਹੁਤ ਵਧੀਆ ਹੀ ਲੱਗਿਆ। ਕਿ ਜਿਹੜਾ ਕੀਰਤਨ ਕਰ ਰਿਹਾ ਸੀ ਉਹ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਵਾਕਿਆ ਕੀ ਸਾਨੂੰ ਵਰਿੰਦਾ ਬਣ ਲੈ ਗਿਆ ਮਤਲਬ ਕਿ ਇਸ ਤਰ੍ਹਾਂ ਉਹ ਝੂਮ ਝੂਮ ਕੇ ਕੀਰਤਨ ਵਧੀਆ ਕਰਦਾ ਪਿਆ ਸੀ, ਕੀ ਸਾਨੂੰ ਖੁਦ ਨੂੰ ਲੱਗਦਾ ਸੀ ਸ਼ਾਇਦ ਅਸੀਂ ਵਰਿੰਦਾਵਨ ਵਿੱਚ ਬੈਠੇ ਹੋਏ ਹਾਂ।
ਅੱਛਾ-ਅੱਛਾ, ਵੈਸੇ ਕਦੇ ਬਿੰਦਾ ਹੋਣ ਗਏ ਤੁਸੀਂ,
ਜੀ ਹਾਂਜੀ ਅਸੀਂ ਉਹ ਮੇਰੀ ਫਰੈਂਡ ਨਾਲ ਹੀ ਵਰਿੰਦਾਵਨ ਗਏ ਸੀ ਅਸੀਂ ਤੇ ਕਦੇ ਗਏ ਨੀ ਅਸੀਂ ਤੇ ਨਾਮ ਵੀ ਨੀ ਸੁਣਿਆ ਸੀ ਵਰਿੰਦਾਵਨ ਮਤਲਬ ਕਿ ਮੰਦਿਰ ਨੇ ਉਹ ਨੇ, ਅ ਕਿਉਂਕਿ ਅਸੀਂ ਕਿਰਦਾਰ ਹੁੰਦੇ ਆ, ਤੇ ਸਾਨੂੰ ਅਸੀਂ ਗੁਰਦੁਆਰਿਆਂ ਦਾ ਪਤਾ ਇੱਥੇ ਗੁਰਦੁਆਰੇ ਜਾਣਾ ਉੱਥੇ ਜਾਣਾ ਤੇ ਇਹ ਨੀ ਪਤਾ, ਹਾਂ, ਇਸ ਕਰਕੇ, ਹਾਂ, ਬਸ।
ਮਤਲਬ ਵਰਿੰਦਾਵਨ ਜਿਵੇਂ ਤੁਸੀਂ ਗਏ ਸੀ, ਸਬਸੇ ਵਧੀਆ ਮੰਦਿਰ ਆ, ਕਿਹੜਾ? ਇੱਥੇ ਜ਼ਿਆਦਾ ਮਾਨਤਾ
ਮੰਦਿਰ ਵਧੀਆ ਲੱਗੇ ਵੈਸੇ ਜ਼ਿਆਦਾ ਤਾਂ ਮੰਦਿਰ ਮਤਲਬ ਕਿ ਉੱਥੇ ਜ਼ਿਆਦਾ ਜਿਹੜੇ ਲੋਕੀ ਜਾਂਦੇ ਨੇ ਉਹ ਰਾਧਾ ਵੱਲਭ ਤੇ ਵਾਂਕੇ ਵਿਹਾਰੀ ਬਿਹਾਰੀ ਤੋਂ ਬਹੁਤ ਜ਼ਿਆਦਾ ਭੀੜ ਹੁੰਦੀ ਹੈ। ਉੱਥੇ ਤੇ ਉਹ ਜਿਹੜਾ ਉਹਨਾਂ ਦਾ ਪਰਦਾ ਖੋਲਦੇ ਆ ਤੇ ਮਤਲਬ ਕਿ, ਬਈ ਇੱਕ ਝਲਕ ਵਿੱਚ ਉਹਨਾਂ ਦੇ ਦਰਸ਼ਨ ਕਰਨੇ ਕੀ ਕਹਿੰਦੇ ਆ ਕਿ, ਕ੍ਰਿਸ਼ਨ ਜਿਹੜਾ ਹੈ ਉਹ ਉਹਨਾਂ ਦੇ ਨੈਨਾਂ ਨਾਲ, ਨੈਣ ਨ ਮਿਲਣ ਦਿੰਦੇ।
ਮਤਲਬ ਕਿ, ਏਦਾਂ ਇੱਕ ਮਿੰਟ ਚ ਪਰਦਾ ਇੱਕ ਮਿੰਟ ਨੀ ਇੱਕ ਸੈਕਿੰਡ ਪਰਦਾ ਖੋਲਦੇ ਆ, ਬੰਦ ਕਰ ਦਿੰਦੇ ਆ, ਪਤਾ ਨੀ ਕੋਈ ਹੋਏਗਾ ਰਾ ਹੋਏਗਾ।
ਅੱਛਾ, ਮਤਲਬ ਬਲ ਰੋਟੀ ਵੀ
ਰੋਟੀ ਦੀ ਤਿਆਰੀ ਕਰ
ਹਾਂ- ਹਾਂ ਰੋਟੀ ਬਣਾਵਾਂਗੇ ਅਸੀਂ, ਹੁਣ ਦਾਲ ਬਣਾਵਾਂਗੇ ਜਾਂ ਫੁਲਕੇ ਬਣਾਵਾਂਗੇ, ਵੈਸੇ ਤਾਂ ਅਸੀਂ ਦੁਪਹਿਰ ਟਾਈਮ ਚਾਵਲ ਬਣਾਏ ਸੀ, ਮੈਂ ਤੇ ਮੇਰੀ ਬੇਟੀ ਘਰ ਹੁੰਦੀ ਹੈ। ਤੇ ਬਾਕੀ ਅਸੀਂ ਤੇ ਓ ਖਾ ਗਏ ਸੀ, ਅਸੀਂ ਖਾ ਵੀ ਆਏ ਹਾਂ। ਹੁਣ ਬੱਚੇ ਖਾਣਗੇ, ਤਿੰਨੋ ਪਾਪਾ ਦੋਨੋ ਬੱਚੇ। ਨਾਲ ਦਹੀਂ ਏ, ਨਾਲ ਚਾਵਲ ਏ, ਰੋਟੀ ਵੀ ਪਈ ਏ। ਹ ਹ ਮ। ਹੋਰ ਤੁਸੀਂ ਕੀ ਕਰਦੇ ਹੋ।
ਅਸੀਂ ਰੋਟੀ ਖਾਣ ਲੱਗੇ ਹਾਂ। ਜੀ ਬਸ।
ਅੱਛਾ, ਕੀ ਬਣਾਇਆ ਅੱਜ?
ਅੱਸੀ ਨੀ ਦਾਲ -ਰੋਟੀ।
ਅੱਛਾ, ਦਾਲ ਰੋਟੀ ਨਹੀਂ ਹੈ ਰਾਤ ਨੂੰ, ਤੇ ਦਾਲ ਹੀ ਖਾਂਦੇ ਆ।
ਰਾਤੀ, ਦਾਲ -ਦੂਲ ਚਲਦੀ ਏ।
ਹ ਮ।
ਜਿਵੇਂ, ਸਬਜ਼ੀ ਬਣਾ ਦਿੰਦੇ ਨੇ।
ਦੁਪਹਿਰੇ ਸਬਜ਼ੀ, ਨਾਸ਼ਤੇ ਚ ਹਲਕੀ ਪਰੌਂਠੀ ਬਣਾ ਕੇ, ਰੋਟੀ ਖਾ ਲਓ। ਜਾਂ ਫਿਰ ਏਦਾਂ ਹੀ ਚਾਹ -ਚਾਹ ਤੇ, ਐਕਚੁਲੀ ਪੀਂਦੇ ਨਹੀਂ ਅੱਜ -ਕੱਲ।
ਹ ਮ।
ਮਾਮੀ। ਮਤਲਬ, ਹਲਕਾ- ਫੁਲਕਾ ਹੀ ਖਾਨੇ ਆ।
ਹਾਂ ਹ ਮ।
ਮਤਲਬ। ਤੇ ਰਾਤ ਨੂੰ, ਸਬਜ਼ੀ ਅੱਛੀ ਨਹੀਂ ਲੱਗ ਨਾਂ।
ਹਾਂਜੀ-ਹਾਂਜੀ-ਹਾਂਜੀ ਕਈ ਲੋਕ ਸਬਜ਼ੀ ਖਾਂਦੇ ਨੇ, ਕਈ ਲੋਕ ਦਾਲ ਜਾਂਦੇ ਨੇ। ਜਿੱਦਾਂ -ਜਿੱਦਾਂ ਆਪਣੀ ਉਹ ਬਣ ਜਾਂਦਾ, ਟਾਈਮ- ਟੇਬਲ ਬਣ ਜਾਂਦਾ ਕਈ ਲਾ ਦਾਲ ਖਾ ਕੇ ਖੁਸ਼ ਹੁੰਦੇ ਨੇ। ਕਈਆਂ ਨੂੰ ਸਬਜ਼ੀ ਪਸੰਦ ਹੈ ਜਿਵੇਂ ਅਸੀਂ ਲੋਕ ਦਾਲ ਵੀ ਬਣਾਉਨੇ ਹਾਂ, ਜਿਵੇਂ ਦੂਸਰੇ ਲੋਕ ਸਬਜ਼ੀਆਂ ਹੀ ਬਣਾਉਂਦੇ ਨੇ ਆਲ ਬਣਾਉਂਦੇ ਗੋਭੀ ਬਣਾਉਂਦੇ
ਜਿਵੇਂ ਹੁਣ ਵਿਆਹ ਸ਼ਾਦੀ' ਚ ਬੰਦਾ ਰਾਤ ਨੂੰ ਸਬਜ਼ੀ। ਸਬਜ਼ੀ ਵਗੈਰਾ ਖਾਹੀ ਲੈਂਦਾ। ਤੇ ਉਦਾਂ ਕੋਈ ਵੱਡੀ ਗੱਲ ਨਹੀਂ। ਪਰ ਉਹ ਬੰਦੇ ਦਾ ਹਿਸਾਬ ਹੁੰਦਾ ਹੈ ਕਿ ਮਤਲਬ ਰੂਟੀਨ ਬਣ ਜਾਂਦੀ ਹੈ ਕਿ ਹਾਂਜੀ ਆਪਾਂ ਰਾਤ ਨੂੰ ਲਿਕਵਡ ਚ ਚੀਜ਼ ਲੈਣੀ ਹੈ ਮਤਲਬ ਇਹ ਹੋ ਜਾਂਦਾ ਉਹ ਦਾਲ ਰੋਟੀ ਹਲਕਾ ਖਾਣੈ ਮਨ ਲੋ ਕਿ ਬੰਦਾ ਰਾਤੀਂ ਦਾਲ ਰੋਟੀ ਖਾ ਰਿਹਾ ਵੀ ਆਰਾਮ ਨਾਲ ਸੋ ਸਕਦਾ ਜਿਵੇਂ ਮੰਨ ਲਓ ਮਿੱਸੀ ਰੋਟੀ ਯਾਂ ਕੋਈ ਭਾਰੀ ਚੀਜ਼ ਖਾ ਲਏਗਾ ਬਨਾ ਰਾਜ
ਹਾਂ ਉਹ ਨੀ ਨਾ ਫੇਰ ਹਲਕਾ ਫੁਲਕਾ ਫੇਰ ਪਿਆਸ ਲੱਗਦੀ ਪਾਣੀ ਦੀ ਕਈ ਕੁਛ ਕਈ ਮਨ ਕਰਦੇ ਆ
ਹਮ ਦਾਲ ਰੋਟੀ ਲੈ ਆਉਂਦੈ ਬੰਦਾ ਹਲਕਾ ਭੋਜਨ ਖਾ ਕੇ ਸੋ ਜਾਂਦੈ ਨਾ ਤਾਂ ਕੋਈ ਦਿੱਕਤ ਹੁੰਦੀ ਜਿਵੇਂ ਢਿੱਡ ਕਈਆਂ ਨੂੰ ਢਿੱਡ ਟੈਕ ਹੋ ਜਾਂਦਾ ਯਾ ਅੱਛਾ ਜੀ
ਹਮ
ਐ ਹੁੰਦਾ
ਹਾਂਜੀ
ਤੇ ਮੇਰੀ ਰਾਏ ਨਾਲ ਤੇ ਬਹੁਤ ਵਧੀਆ ਗੱਲ ਹੈਗੀ ਬੰਦੇ ਨੂੰ ਦਾਲ ਰੋਟੀ ਖਾਣੀ ਚਾਹੀਦੀ ਆ
ਹਾਂਜੀ ਹਾਂਜੀ ਦਾਲ ਰੋਟੀ ਹਾਂਜੀ ਸਿੰਪਲ ਖਾਣਾ ਖਾਣਾ ਚਾਹੀਦਾ
ਦਾਲ ਵੀ ਆਪਣਾ ਬੰਦਾ ਥੋੜ੍ਹੀ ਤਾਜ਼ੀ ਬਣਾਏ ਇਹ ਨਹੀਂ ਕਿ ਚਾਰ ਚਾਰ ਦਿਨ ਪਈ ਹੋਵੇ
ਨਹੀਂ-ਨਹੀਂ ਆਪਾਂ ਤੇ ਜੀ ਤਾਜੀ ਬਣਾਦੇ ਅਸੀਂ ਤੇ ਬਈ ਖਾਂਦੇ ਈ ਨਹੀਂ, ਹੁਣ ਸਵੇਰੇ ਹੀ ਸਾਡੇ ਛੋਲੇ ਬਚੇ ਹੋਏ ਸੀ। ਮੇਰੇ ਬੇਂਡ ਨੇ ਖਾਧੇ ਹੀ ਨੀ ਸਪੈਸ਼ਲ ਫੋਨ ਕੀਤਾ ਕਿ ਮੈਨੂੰ ਮੂੰਗਰਾ ਬਣਾ ਕੇ ਭੇਜ ਦੋ ਜੀ, ਅਸੀਂ ਫੇਰ ਛੋਲੇ ਜਿਹੜੇ ਸੁੱਟੇ,
ਸਾਡੇ ਵੀ ਇੱਕ ਵਾਰ ਛੋਲੇ ਬਣਾਏ ਸੀ। ਅਰ, ਪਤਾ ਨੀ ਅੱਧੇ ਛੋਲੇ ਟੋਕਰੀ ਚ ਰੁਲਦੇ ਪਏ ਨੇ, ਤੇ ਕੁਛ ਔਡਸ ਪਏ ਨੇ ਜੀ, ਬਰਾਨ ਗੱਦੀ ਬਹੁਤ,
ਬਹੁਤ ਜਿਆਦਾ ਜੀ ਬਹੁਤ ਜ਼ਿਆਦਾ, ਕਈ ਜਨਾਨੀਆਂ ਬੜੀਆਂ ਬਸ
ਹਾਂ-ਹਾਂ,
ਹਾਂ ਉਹ-ਉਹ ਤੇ ਨੀ ਨਾ ਮਤਲਬ ਉਹ ਬੱਚੇ ਬੜੇ ਨਾ ਵਰਤਮੀਜ ਹੁੰਦੇ ਕਈ ਹੁਣ ਸਮਝਦੇ ਨੀ ਜਦੋਂ ਆਪ ਤਾਂ ਖਾਂਦੇ ਨੀ ਰੋਟੀ ਤੇ ਨਾਮ ਲਾ ਦਿੰਦੇ ਮਾਵਾਂ ਦੇ, ਬਟ, ਸਿਹਤ ਖਰਾਬ ਐ ਅੱਜ ਕੱਲ੍ਹ ਦੇ ਬੱਚੇ ਖਾਂਦੇ ਨੀ ਫੇਰ ਆਪਣੀ ਮੰਮੀ ਦਾ ਦੋਸ਼ ਲਾ ਦਿੰਦੇ ਮੰਮੀ ਤੂੰ ਜਿਆਦੀ ਰੋਟੀ ਬਣਾ ਲਈਏ ਤੂੰ ਜਿਆਦਾ ਕਰ ਲਿਆਏ ਖੁਦ ਤੇ ਬਾਹਰੋਂ ਖਾਂਦੇ ਨੇ ਤੇ ਮਾਵਾਂ ਦੇ ਦੋਸ਼ ਧਰ ਦਿੰਦੇ ਨੇ। ਉਹ ਬੱਚਿਆਂ ਨੇ ਕੀ ਕੀਤਾ। ਤ ਜੇ,
ਹਾਂ, ਐਸਾ ਨਹੀਂ ਹੁੰਦਾ।
ਐਸਾ ਵੀ ਹੁੰਦਾ ਪੁੱਤਰ ਜੀ ਐਸਾ ਹੁੰਦਾ ਬੇਟਾ ਜੀ। ਨਹੀਂ ਉਹ ਪਤਾ ਨੀ ਤੁਹਾਨੂੰ ਸਮਝ ਨੀ ਨਾ ਹੈਗੀ ਅਜੇ ਬੱਚੇ ਬਾਹਰ ਚੌਮਿਨ ਖਾਂਣਦੇ ਆ ਬਰਗਰ ਖਾਂਣਦੇ ਆ ਫੇਰ ਕਹਿਣਗੇ ਮੰਮਾ ਉਹ ਮੰਮਾ ਵਿਚਾਰੀ ਡਿਕਦੀ ਵੀ ਰਹਿ ਜਾਂਦੀ ਹੈ ਖਾਣਾ ਖਾਣਗੇ ਬੇ ਖਾਣਾ ਖਾਣ ਦੇ ਬੱਚੇ ਬੜੇ ਨੋਰਮਲ ਲਾ ਕੇ ਕਹਿ ਦਿੰਦੇ ਮੰਮਾ ਅਸੀਂ ਤਾਂ ਬਾਹਰੋਂ ਖਾ ਆਏ ਆ।
ਚਲੋ ਉਹ ਵੀ ਬੱਚੇ ਵਧੀਆ ਨੇ,
ਚਲੋ ਕੋਈ ਨੀ ਕਦੀ-ਕਦੀ ਤਾਂ ਹੋਈ ਜਾਂਦਾ ਕਦੀ-ਕਦੀ ਫਾਲਤੂ ਚੀਜ਼ ਬਣ ਜਾਂਦੀ ਹੈ ਉਹ ਰੁਲ ਜਾਏ ਤਾਂ ਬੱਚੇ ਕਹਿੰਦੇ ਆ ਵੀ ਹਾਂਜੀ ਅੱਜ ਫਾਲਤੂ ਚੀਜ਼